ਹੈਲੋ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ
ਵਧੀਆ ਜੀ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਵਧੀਆ
ਹਾਂਜੀ-ਹਾਂਜੀ ਸਭ ਵਧੀਆ ਜੀ ਘਰ ਪਰਿਵਾਰ ਵੀ ਹੋਰ ਸੁਣਾਓ ਕੀ ਕਰਦੇ ਸੀ
ਬਸ ਜੀ ਅੱਜ ਸ਼ਾਮ ਤੇ ਫ੍ਰੀ ਹੈਗੇ ਅਸੀਂ
ਅੱਛਾ ਹਾਂ ਸੰਡੇ ਹੈ ਫ੍ਰੀ ਹੋ
ਮੈਂ ਪਤਾ ਕੀ ਸੋਚਦਾ ਵਾਂ ਮੈਂ ਸੋਚਦਾ ਵਾਂ ਯੋਗਾ ਜੁਆਇਨ ਕਰ ਲਾਂ ਮੇਰੇ ਹਾਂਜੀ
ਤੇ ਤੁਸੀਂ ਕਰਦੇ ਨੇ ਜਿਵੇਂ ਕੁਛ ਸੈਰ ਵਗੈਰਾ
ਨਹੀਂ ਉਹ ਤੇ ਹਾਂਜੀ-ਹਾਂਜੀ ਪਤਾ ਕੀ ਵੀ ਉਹਦੇ ਨਾਲ ਥੋੜਾ ਨਾ ਸਰੀਰ ਵਧੀਆ ਰਹਿੰਦੈ ਐਕਟਿਵ ਰਹਿੰਦੈ
ਹਾਂ ਸਰੀਰ ਤੇ ਵਧੀਆ ਰਹਿੰਦੈ ਬਾਕੀ ਕਿੱਥੇ ਕਰੋਗੇ ਜੁਆਇਨ ਵੀ ਕੀ ਪੈਕੇਜ ਵਗੈਰਾ ਉਹ ਲੈ ਰਹੇ ਨੇ
ਬਸ ਉਹੀ ਹੈਗਾ ਜੀ ਹਜ਼ਾਰ ਰੁਪਏ ਦਾ ਪੈਕੇਜ ਹੈਗੈ ਮਹੀਨੇ ਦਾ
ਅੱਛਾ ਇੱਕ ਹਜ਼ਾਰ ਮਹੀਨਾ ਅੱਛਾ-ਅੱਛਾ ਤੇ ਯੋਗਾ ਚ ਵੀ ਕੀ ਕਹਿੰਦੇ ਨੇ ਫਿਟ ਰਹਿਣ ਲਈ ਵੇਟ ਲੂਸ ਕਰਨ ਲਈ ਏ ਜਿੱਦਾਂ ਕਿਵੇਂ
ਹਾਂਜੀ-ਹਾਂਜੀ ਜੀ ਮੇਰਾ ਤਾਂ ਦੇਖੋ ਜੀ ਵੇਟ ਲੂਸ ਹੀ ਹੈਗਾ ਮਤਲਬ ਮੈਂ ਆਪਣਾ ਸਰੀਰ ਮਤਲਬ ਥੋੜ੍ਹਾ ਰਖਨਾ ਚਾਹਦਾ ਵਾ ਉਸ ਚੀਜ਼ ਦੀ ਯੋਗਾ ਕਰਨੀ
ਅੱਛਾ-ਅੱਛਾ ਤੇ ਤੁਸੀਂ ਫੇਰ ਜਿੰਮ ਬਾਰੇ- ਕੀ ਸੋਚਦੇ ਹੋ ਚਲੋ ਯੋਗਾ ਤੇ ਚਲੋ ਤੁਸੀਂ ਸੋਚਿਆ ਹੀ ਏ ਜਿੰਮ ਬਾਰੇ ਨੀ ਸੋਚਿਆ
ਹਾਂ ਜਿੰਮ ਵੀ ਸੋਚੀ ਮੈਂ ਜਿੰਮ ਵੀ ਜਾਂਨਾ ਵਾ ਨਾ
ਅੱਛਾ ਅੱ ਦੋ-ਦੋ ਟਾਈਮ ਮਤਲਬ ਕਿ ਦੋਨੋ ਚੀਜ਼ਾਂ ਕਰੋਗੇ ਜਿੰਮ ਵੀ ਤੇ ਯੋਗਾ ਵੀ
ਹਾਂਜੀ-ਹਾਂਜੀ
ਉਹ ਤਾਂ ਦੇਖੋ ਕੋਈ ਫਿਰ ਬੈਨੀਫਿਟ ਨੀ ਹੈ ਨਾ ਉਹਦਾ ਕੋਈ ਮਤਲਬ ਕਿ ਉਹ ਨੀ ਹੈਗਾ ਤੁਹਾਨੂੰ
ਫ਼ਾਇਦਾ ਨਹੀਂ ਹੋਣਾ ਇੱਥੇ ਦੇਖੋ ਇੱਕ ਚੀਜ਼ ਕਰੋ ਤੁਸੀਂ ਯਾ ਯੋਗਾ ਕਰੋ ਯਾ ਤੁਸੀਂ ਜਿੰਮ ਕਰੋ
ਅੱਛਾ-ਅੱਛਾ ਤੁਹਾਡੇ ਹਿਸਾਬ ਨਾਲ ਕੀ ਕਰਨਾ ਚਾਹੀਦੈ ਮੈਨੂ
ਮੇਰੇ ਹਿਸਾਬ ਨਾਲ ਤੇ ਦੇਖੋ ਵੀ ਦੇਖੋ ਯੋਗਾ ਚ ਇੱਕ ਤਰ੍ਹਾਂ ਦੀ ਕਾਰਡੀਓ ਵਗੈਰਾ ਹੀ ਹੁੰਦੈ ਵੇਖਿਆ ਜਾਏ ਤਾਂ, ਸ ਐਕਸਰਸਾਈਜ਼ ਹੁੰਦੀ ਨੇ ਸ੍ਰੈਂਥ ਦੀ ਹਨਾ,
ਹਾਂਜੀ ਹਾਂਜੀ,
ਤੇ ਉਹ ਯੋਗਾ ਕਰਨ ਨਾਲ ਮੈਂ ਇਹ ਵੀ ਵੇਖਿਆ ਵੀ ਨਾ ਮਾਸ ਦਾ ਨਾ ਲਟਕ ਜਿਹਾ ਜਾਂਦੈ।
ਅੱਛਾ ਅੱਛਾ,
ਹਾਂਜੀ,
ਮਤਲਬ ਜਿਮ ਬੈਸਟ ਏ
ਮੇਰੇ ਹਿਸਾਬ ਨਾਲ ਤਾਂ ਦੇਖੋ ਜਿੰਮ ਵਧੀਐ। ਤੇ ਨਾਲੇ ਸਭ ਤੋਂ ਵੱਡੀ ਗੱਲ ਚਾਹੇ ਯੋ, ਗਾ ਕਰੋ ਜਾਂ ਜਿੰਮ ਕਰੋ ਆਪਣੀ ਡਾਇਟ ਸਭ ਤੋਂ ਵਧੀਆ। ਰੱਖੋੋ ਘਟ ਤੇਲ ਵਗੈਰਾ ਹਨਾ ਤੇਲ, ਰਿਫਾਈਡ, ਵਗੈਰਾ ਘੱਟ ਖਾਔ ਅਪਣਾ ਹਾਂ।
ਹਿਸਾਬ ਨਾਲ ਤਾਂ ਜਿੰਮ ਬੈਸਟ ਹੈਗੀ ਏ, ਮੈਨੂੰ ਜਿੰਮ ਈ ਜੁਆਇਨ ਕਰਨੀ ਚਾਹੀਦੀ ਏ-
ਹਾਂ ਜਿੰਮ ਵਧੀਆ, ਦੱਸਾਂ ਕਿਉਂ ਹੈਗੀ ਜਿੰਮ ਵਧੀਆ ਜਿੰਮ ਦੇ ਵਿਚ ਤਾਨੂੰ ਸਭ ਕੁਛ ਮਿਲ ਜੇਗਾ ਦੇਖੋ ਔਦੇ ਚ ਤੁਸੀ ਟ੍ਰੇਡਮਿਲ ਵੀ ਕਰ ਸਕਦੇ ਔ। ਸਾਈਕਲਿੰਗ ਵੀ ਕਰ ਸਕਦੇ ਔ ਸਟੇਅਰਸ ਤੇ ਸਿੜੀਆਂ ਵਗ ਮੇ ਕ ਹੈਗੀ ਇੱਕ ਮਸ਼ੀਨ ਔ ਵੀ ਕਰ ਹਨਾ ਤੇ ਔਸ ਤੋਂ ਬਾਅਦ ਤੋ ਪੇਟ ਵਗੈਰਾ ਦੀ ਹੋ ਗੀ। ਸਾਈਡਾਂ ਹੋ ਗਿਆਂ। ਮਸਲਸ ਦੀਆਂ ਮਸ਼ੀਨਾ ਨੇ ਵੀ ਹਰ ਤਰ੍ਹਾਂ ਦੀਆਂ ਮੀਨਾਂ ਨੇ। ਹਨਾ ਸ਼ੋਲਡਰ ਦੀ ਲੈਗਸ ਦੀ, ਵੀ ਅਪਣਾ ਸਾਰੀਆਂ ਚੈਸਟ ਵਗੈਰਾ ਦੀਆਂ ਸਾਰੀਆਂ ਸਾ ਇਸ਼ ਨੇ ਔਰ ਜਿਮ ਦੇ ਵਿੱਚ ਐ ਗੱਲ ਹੋਂਦੀ ਏ ਵੀ ਇੱਕ ਨਾ ਰੂਟੀਨ ਬਣ ਜਾਂਦੀ ਏ ਬਿ ਇੱਕ ਇੱਕ ਦਿਨ ਅਸੀਂ ਐ ਵਲੇ ਮਸਲ ਦੀ ਐਕਸੋਸਾਈਜ਼ ਕਰਨੀ ਏ ਜਿਵੇਂ ਇੱਕ ਦਿਨ ਬੈਕ ਦੀ ਕਰ ਲਓ ਸ਼ੋਲਡਰ ਦੀ, ਕਰਲੋ ਏਦਾਂ ਕਰਕੇ ਬਾਏ ਟਰਾਏ ਚੈਸ ਚ ਲੈਗ ਹਨਾ,
ਬਿਲਕੁਲ -ਬਿਲਕੁਲ -
ਇੱਕ ਦਿਨ ਛੱਡ ਕੇ- ਪੇਟ ਦੀ ਐ ਵੀ ਘਡੀਏ ਵਗੈਰਾ ਕਰਲੋ ਉਦੀ ਸਭ ਕੁਛ ਹੋਜੇਗਾ। ਸ਼ਰੀਰ ਚ ਐਨਰਜੀ ਵੀ ਆਂਦੀ ਐ ਤੇ ਬੋਡੀ ਵੀ ਬਣ ਧੀਯਾ ਵਧੀਯਾ ਅਗਰ ਵਧੀਆ ਡਾਇਟ ਵੀ ਲਵੋ ਨਾਲ
ਹਾਂ -ਹਾਂ ਡਾਈਟ ਤੇ ਦੇਖੋ ਬੀ ਅਗਰ ਜਿੰਮ ਕਰਨੀ ਏ ਤੇ ਵਧੀਯਾ ਲੈਣੀ ਪਏਗੀ।
ਹਮ ਦੇਖੋ ਬਈ ਅਪਣਾ ਤੁਸੀਂ ਕਰੋਗੇ ਤੇ ਤਾਨੂੰ ਬਾਰ ਦਾ ਫਾਸਟ ਫੂਡ ਛੱਡਣਾ ਪੈਨਾ।
ਹਾਂ ਬਿਲਕੁਲ- ਬਿਲਕੁਲ ਆ ਫਾਸਟ ਫੂਡ ਤੇ ਮੈਂ ਵੈਸੇ ਵੀ ਬੋਤ ਘੱਟ ਖਾਂਦਾ ਵਾਂ
ਹਾਂ ਨਈ ਪਰ ਫੇਰ ਵੀ ਫਰ ਤੇ ਨਾ ਈ ਮਤਲਬ ਕਿ ਹਾਂ ਚੀਜ਼ ਨੂੰ ਛੋੜਦਿਆਂ ਥੋੜ੍ਹਾ ਜਾ ਟਾਈਮ ਜਰੂਰ ਲੱਗਦੈ ਪਰ ਐ ਹੈਗਾ ਕਿ ਆ ਥੋੜਾ ਕਰਕੇ ਫੇਰ ਖ਼ਤਮ ਕਰਨਾ ਹੋਂਦਾ ਦੇਖੋ ਵੀ ਔਦਾ ਕੀ ਫੈਦਾ ਇੱਕ ਪਾਸੇ ਤੇ ਅਸੀਂ ਕਸਰਤ ਕਰੇ ਆਂ, ਜੋਰ ਲਗਾ ਰੇ ਆ ਤੇ ਦੂਜੇ ਪਾਸੇ ਅਸੀਂ ਫੇਰ ਸ਼ਾਮੀ ਮੋਮੋਸ ਖਾ ਰੇ ਆ ਯਾਂ ਕੜਾਹੀ ਪਨੀਰ ਜਾਂ ਡੋਸੇ ਖਾ ਰੇ ਆ ਹਨਾ ਬਟਰ ਵਾਲੇ
ਨਈ ਜਿਵੇਂ ਮੈਂ ਤਾਡੇ ਕੋਲ ਇੱਕ ਗੱਲ ਪੁੱਛਣੀ ਸੀ।
ਹਮ
ਜਿੱਦਾਂ ਜੈਵੇਂ ਔਹ ਚੱਲ ਰੇ ਨੇ ਜਿਵੇਂ ਐ ਕੈਂਦੇ ਨੇ ਬੋਡੀ ਬਨਾਨ ਵਾਸਤੇ ਗਿਨਰ -ਗੁਨਰ ਔ ਵੈਹੇ ਸ ਈ ਹੁੰਦੇ ਨੇ ਸਾਡੇ ਨਾਲ ਵੀ
ਔ ਨੀ ਨਾ ਦੇਖੋ ਜਿਮੇ ਅਸੀ ਵੀ ਕਰਨੇ ਆ ਔਨਾ ਚੇ ਮੇਰੇ ਹਸਬੈਂਡ ਤੇ ਮੈਂ ਵੀਨਰ ਵਗੈਰਾ ਬਲਣੀ, ਹਾਂ ਤੁਸੀਂ ਨੈਚੁਰਲ ਜਿਵੇਂ ਮੇਰੇ ਹਿਸਾਬ ਨਾਲ ਤਾਂ ਦੇਖੋ ਸਟਾਰਟ, ਟੀਂਗ ਦੇ ਛੇ ਮਹੀਨੇ
ਯਾ ਚਾਰ ਮਹੀਨੇ ਤਾਨੂੰ ਨੈਚੁਰਲ ਪ੍ਰੋਟੀਨ ਇਨਟੇਕ ਕਰਨਾ ਚਾਈਦਾ ਅਗਰ ਤੁਸੀਂ ਵੈਜੀਟੇਰੀਅਨ ਹੋ ਤੇ ਵੈਜੀ ਟੇਰਿਂਅਨ ਦੇ ਵਿੱਚ ਤਾਡੇ ਤੇ ਕਿ -ਕੀ ਪ੍ਰੋਟੀਨ ਵਾਲੀ ਚੀਜ਼ਾਂ ਹ ਖਾ ਸਕਦੇ ਔ ਹ ਅਗਰ ਤੁਸੀਂ ਨੋਨ ਵੈਜੀਟੇਰੀਅਨ ਹੋ ਤੇ ਫੇਰ ਤੁਸੀਂ ਔਦੇ ਅਕੋਰਡਿੰਗ ਕੀ- ਕੀ ਖਾ ਸਕਦੇ ਔ ਰਖਦੇ ਹੋ ਹਨਾ, ਉਹ ਤੁਸੀਂ ਆਪਣੇ। ਚਾਹ ਚੂਹ ਵੀ ਬਣਾ ਸਕਦੇ ਹੋ ਵੀ ਹਾਂ ਮੈਨੂੰ ਇਹ ਚੀਜ਼ ਇਹਨੇ ਖਾਣੀ। ਹੋਰ ਕੈਲਰੀਜ਼ ਦੇ ਅਕੋਰਡਿੰਗ ਆਪਣੇ। ਵੀ ਇੰਨੀ ਮੈ ਕੈਲੋਰੀ ਵਾਲੀ ਚੀਜ਼ਾਂ ਖਾਣੀਆਂ ਨੇ ਸਟਾਰਟਿੰਗ ਵਿਚ ਥੋੜੀ ਦਿੱਕਤ। ਆਏਗੀ ਫੇਰ ਬਾਦ ਚ ਦੇਖੋ ਇੱਕ ਰੂਟੀਨ ਬਣ ਜਾਂਦੀ ਹੈ।
ਹਾਂ ਸਹੀ ਗੱਲ ਹੈ ਜੀ ਬਿਲਕੁਲ ਉਹਹੀ ਸੋਚਦਾ ਵਾ ਮਤਲਬ ਉਹ। ਉਹ ਚ ਗ਼ਲਤ ਹੁੰਦਾ ਨਾ ਜਿੱਦਾਂ ਉਹ ਐਡ ਦਿਖਾਦੇ ਨੇ, ਤੁਸੀਂ ਮਸਲ ਸਾਡਾ ਗਿਨਰ ਲਓ।
ਉਹ ਤੁਸੀਂ ਖਾ ਲਓ ਠੀਕ ਹੈ, ਉਹ ਵੱਡੇ ਵੱਡੇ ਬੋਡੀ ਬਿਲਡਰ। ਖਾਂਦੇ ਨੇ ਉਝ ਵੀ ਖਾਂਦੇ ਨੇ ਪਰ ਤੁਸੀਂ ਫੇਰ ਇੱਕ ਟਾਈਮ ਜ ਜਿੰਮ ਛੱਡੋਗੇ ਨਾ। ਤੇ ਫੇਰ ਉਹ ਵਿ ਚੇ ਛੁੱਟ ਜੇਗੀ ਤੁਹਾਡੀ ਬੋਡੀ ਵੀ ਇਕ ਦਮ ਜਿਵੇਂ ਆਦਤ ਛੋੜ ਦੇਗੀ। ਤੇ ਨਾ ਤੁਹਾਨੂੰ ਉਹਦਾ ਸਾਈਡ ਇਫੈਕਟ ਵੀ ਹੋ ਸਕਦਾ ਹੈ ਕਿ। ਤੁਹਾਨੂੰ ਫੇਰ ਉਸ ਤੋਂ ਬਾਦ ਕਰਦਾ ਜ਼ਿਆਦਾ ਪਤਲਾ।
ਵੈਸੇ ਬੱਚਿਆਂ ਨੂੰ ਵੀ ਜਿਵੇਂ ਕਈ ਖਾਂਦੇ ਨੇ ਨਾ ਬੱਚੇ ਉਹਨਾਂ ਨੂੰ ਬੋਤ ਜਿਆਦਾ ਹੁੰਦੇ ਨੇ ਸਾਈਡ ਇਫੈਕਟ।
ਹਮ। ਤੇ ਤਾਂ ਹੀ ਮੈਂ ਕੈ ਰਹੀ ਹਾਂ ਵੀ ਇਹ ਚੀਜ਼ ਤਾਂ ਦੇਖੋ। ਐਹ ਚੀਜ਼ ਨਹੀਂ ਲੈਣੇ ਚਾਈਦੇ ਸਪਲੀਮੈਂਟਸ ਵਗੈਰਾ ਜੇ। ਹਾਂ ਮੈਂ ਵੀ ਓਈ ਓ ਕੈ ਰਹੀ ਹਾਂ ਵੀ ਨੈਚੁਰਲ ਖਾਓ। ਵੀ ਵਧੀਆ ਸਭ ਤੋਂ ਵਧੀਆ ਹੈਗੀ ਨੈਚੁਰਲ ਡਾਇਟ।
ਹਾਂ ਉਹੀ ਤੇ ਤੁਸੀਂ ਇਹ ਵੀ ਦੇੇਖੋ ਨਾ, ਜੇੜਾ ਉਹ ਦੱਸਦੇ ਪੋਡਰ ਜਿਹਾ ਬਣਾ ਲਓ ਇਦਾਂ। ਉਹ ਛੋਲੇ ਪਾ ਕੇ ਡਰਾਈ ਫਰੂਟ ਦਾ ਸਾਰਾ ਮਿਕਸੀ ਚ ਗ੍ਰਾਇੰਡ ਕਰਕੇ। ਮਸਾਲਾ ਜਿਹਾ ਉਹੀ ਖਾਲੋ।
ਫਿਰ ਡਾਇਟ ਹੈਗੀ।
ਹਨਾ।
ਹਮ ਅੱਛੀ ਡਾਇਟ ਹੈਗੀ ਉਹ ਤਾਂ ਵਧੀਆ ਡਾਇਟ ਹੈਗੀ ਹੈ। ਹਮ ਹਮ।
ਬਸ ਕੁਝ ਸੋਚਦਾ ਮੈਂ ਉਹੀ ਲਵਾਂ ਅੱਗੇ ਵੀ ਬੋਤ ਗਲਤ ਚੀਜ਼ ਆਂਦੀਆਂ ਨੇ ਇਦਾਂ। ਗਿਨਰ ਬੁਨਰ ਉਹਦਾ ਨੁਕਸਾਨ ਹੈ ਬੋਤ ਜ਼ਿਆਦਾ‌।
ਵਧੀਆ ਓਟਸ ਖਾਓ ਤੁਸੀਂ ਫਿਟ ਰੈਣ ਲਈ ਜਿਵੇਂ ਜਿੰਮ ਵਗੈਰਾ। ਜੇ ਕੋਈ ਜਿੰਮ ਨਹੀਂ ਵੀ ਜਾਂਦਾ ਉਹ ਵੀ ਖਾ ਸਕਦਾ ਓਟਸ ਖਾ ਲਓ। ਕੀ ਕਹਿੰਦੇ ਨੇ ਮਾਹ ਦਾਲ ਦਾ ਚੀਲਾ ਖਾ ਲੋ ਬੇਸਣ ਦਾ ਚੀਲਾ ਖਾ ਲੋ ਵਧੀਆ ਪਨੀਰ ਵਗੈਰਾ ਪਾ ਕੇ। ਕੇ ਆਪਣਾ ਸਬਜ਼ੀਆਂ ਪਾ ਕੇ ਨਾਲੇ। ਇਸ ਬਹਾਨੇ ਬੰਦਾ ਸਬਜ਼ੀਆਂ ਵੀ ਖਾ ਲੈਂਦਾ ਏ। ਤੇ ਡਾਈਟ ਦੀ ਡਾਇਟ ਹੋ ਜਾਂਦੀ ਨਹੀਂ ਤਾਂ ਉਂਝ ਤਾਂ ਦੇਖੋ ਸਬਜ਼ੀਆਂ। ਕਈ ਖਾਂਦੇ ਨੀ ਹੈਗੇ ਹਨਾ।
ਨਾ ਜੀ ਨਾ।
ਹਾਂ ਸ਼ਾਮੀ ਦੇ ਟਾਈਮ ਸਪਰਾਊਟ। ਵਗੈਰਾ ਖਾ ਲੋੋ ਤੁਸੀਂ ਉਹ ਵੀ ਬੋਤ ਵਧੀਆ ਰਹਿੰਦੇ ਨੇ।
ਬਿਲਕੁਲ ਬਿਲਕੁਲ।
ਹਾਂਜੀ।
ਬਸ ਉਹੀ ਹੁਣ ਮੈਂ ਸ਼ੁਰੂ ਕਰਨੀ ਹੈ, ਜੀ ਬਸ ਉਹੀ ਤੁਹਾਡੇ ਕੋਲ ਥੋੜ੍ਹੀ ਸਲਾਹ ਲੈਣੀ ਸੀ। ਕਿੱਦਾਂ ਡਾਈਟ ਡੂਟ ਲੈਣੀ।
ਨਹੀਂ ਮੇਰੇ ਅਕੋਰਡਿੰਗ ਤੇ ਦੇਖੋ, ਤੁਸੀਂ ਨਾ ਵੀ ਇਹੀ ਹੋ ਸ਼ੁਰੂ ਕਰੋ ਜਿਮ ਹੀ ਸ਼ੁਰੂ। ਕਰੋ ਤੁਸੀਂ ਜਿੰਮ ਜਿਆਦਾ ਵਧੀਆ ਹੈਗੀ ਆ। ਹਮ ਔਰ ਕਿਸ ਟਾਈਮ ਤੁਸੀਂ ਕਰਨ ਦੀ ਸੋਚ? ਫਿਰ ਸਵੇਰੇ ਜਾਂ ਸ਼ਾਮੀ ਜਾਂ ਦੁਪੈਹਰੇ।
ਮੈ ਸ਼ਾਮੀ ਜਿਵੇਂ ਸੋਚਦਾ ਛੇ ਵਜੇ ਜਾਵਾਂ ਜਿੰਮ ਹਾਂਜੀ। ਸਈ ਐ ਜੀ ਟਾਈਮ ਛੇ ਵਜੇ?
ਹਾਂ ਠੀਕ ਵੀ ਐ, ਜੇ ਤਾਂ ਤੁਸੀਂ ਦੇਖੋ ਜੇ ਤੁਹਾਡੇ ਕੋਲ ਸਵੇਰ ਦਾ ਕਹਿੰਦੇ ਰਹਿਨਾ ਸਵੇਰੇ। ਆਪਣਾ ਊਠੋ ਤੜਕੇ, ਸਵੇਰ ਦਾ ਜਾਂਦਾ ਜੇ ਅਗਰ ਤੁਹਾਡੇ ਕੋਲ ਟਾਈਮ ਹੈਗਾ ਐ, ਟਾਈਮ ਮੈਨੇਜ ਕਰ ਸਕਦੇ ਔ। ਸਵੇਰ ਦਾ ਕਿਤੇ ਕੋਈ ਰੀਸ਼ ਹੀ ਨੀ ਹੈਗੀ ਕਿਉਂ ਕਿਉਂਕਿ ਰਾਤ ਦੀ ਸਾਡੀ ਹੋਈ ਹੁੰਦੀ ਨੀਂਦਰ ਪੂਰੀ ਸਵੇਰੇ ਬੰਦਾ ਰਿਲੈਕਸ ਹੋ ਕੇ ਆਪਣਾ ਖਾਲੀ ਪੇਟ ਹੁੰਦਾ ਵਧੀਆ ਕਰ ਸਕਦਾ।
ਬਿਲਕੁਲ ਜੀ ਸਈ ਐ ਜੀ ਹਾਂਜੀ ਹਾਂ
ਹਾਂਜੀ ਤੇ ਇਸ ਕਰਕੇ ਵੀ ਮੇਰੇ ਅਕੋਰਡਿੰਗ ਤਾਂ ਦੇਖੋ, ਸਵੇਰ ਦਾ ਬੈਸਟ ਐ ਟਾਈਮ ਕਿਉਂਕਿ ਸ਼ਾਮੀ ਕਈ ਵਾਰੀ ਕਰ ਜਾਦਾ ਸਭ ਤੋਂ ਵੱਡੀ ਗੱਲ ਸ਼ਾਮੀ ਕਿਸੇ ਨਾ ਵੀ ਫੈਮਲੀ ਨਾਲ ਆ ਵੈਸੇ ਦੋਸਤਾਂ ਨਾਲ ਆ ਵੈਸੇ ਇਕੱਲੇ ਦਾ ਵੀ ਕਿਧਰੇ ਨਾ ਕਿਧਰੇ ਜਾਣ ਦਾ ਮਨ ਵਧੀਆ ਕਰ ਜਾਂਦਾ ਹਨਾ
ਹਾਂ ਸਈ ਗੱਲ ਐ ਉਹ ਤੇ
ਵੀ ਇੱਥੇ ਘੁੰਮਾਦੇ ਆ ਐ ਕਰ ਲੈਂਨੇ ਆ ਉਹ ਕਰ ਲੈਂਨੇ ਆ ਸ਼ਾਮੀ
ਹਾਂਜੀ, ਹਾਂਜੀ।
ਫੇਰ ਜਿਮ ਫੇਰ ਸਕਿਪ ਹੋਜੇਏਗੀ, ਫੇਰ ਰੂਟੀਨ ਵੀ ਕੱਢ ਜੇ ਗੀ ਫੇਰ ਬੰਦਾ ਕੀ ਕਰ
ਬਿਲਕੁਲ ਸਈ ਗੱਲ ਐ ਜੀ। ਕੋਈ ਨੀ ਹੁਣ ਮੈਂ ਦੇਖਦਾ ਵਾਂ, ਜਿੱਦਾਂ ਮਤਲਬ ਸ਼ਡਿਊਲ ਬਣਦਾ ਨਾ ਜਿੱਦਾਂ ਸ਼ਡਿਊਲ ਬਣਦਾ ਓਦਾਂ ਬਣਾ ਲਵਗੇ ਕਈ ਹੋਰ ਜ
ਹਾਂ-ਹਾਂ ਇਹ ਤੇ ਗੱਲ ਹੈਗੀ ਐ ਆਪਣਾ ਸਵੇਰ ਦਾ ਟਾਈਮ ਤੇ ਸਭ ਤੋਂ ਵਧੀਆ ਟਾਈਮ ਹੈਗਾ ਆਪਣਾ
ਸਵੇਰੇ ਜਾਓ ਆਪਣਾ ਫੇਰ ਉਸ ਤੋਂ ਬਾਅਦ ਟੈਨਸ਼ਨ ਫ੍ਰੀ ਸ਼ਾਮੀ ਤੁਸੀਂ ਜਿੱਥੇ ਮਰਜ਼ੀ
ਉਹੀ ਤੇ, ਬਿਲਕੁਲ-ਬਿਲਕੁਲ ਆਪਣਾ ਪਤਾ ਕੀ ਐ ਜੀ। ਤਾਂ ਆਪਣੀ ਵਧੀਆ ਹੋਏਗੀ ਤੇ ਸਾਨੂੰ ਹੀ ਫਾਇਦਾ ਹੈਗਾ ਉਸ ਚੀਜ਼ ਦਾ
ਹਾਂ ਹੈਲਥ ਵਧੀਆ ਤੇ ਸਭ ਕੁਛ ਵਧੀਆ ਬਿਨਾਂ ਹੈਲਥ ਤੋਂ ਤੇ ਕੁਛ ਵੀ ਨੀ
ਨਾ ਜੀ ਨਾ ਸਰੀਰ ਅਗਰ ਬੰਦੇ ਤਾਂ ਵਧੀਆ ਹੈਗਾ ਨਾ ਮਤਲਬ ਥੋੜਾ ਹੈਵੀ ਕੰਮ ਨੀ ਕਰ ਸਕਦਾ।
ਹਾਂ ਇਹ ਤੇ ਗੱਲ ਹੈਗੀ ਐ।
ਉਹੀ ਤੇ, ਨਾਲੇ ਆਪਣਾ ਸਰੀਰ ਵਧੀਆ ਹੋਵੇ ਨਾਲੇ ਜੀ ਜਲਦੀ ਬਿਮਾਰੀਆਂ ਨੀ ਲੱਗਦੀਆਂ ਜਿੰਮ ਜੁਮ ਬੰਦਾ ਕਰੇ
ਫਾਇਦੇ ਤਾਂ ਦੇਖੋ ਬਹੁਤ ਨੇ, ਪਰ ਅਸੀਂ ਲੋਕ ਨੀ ਨਾ ਸਮਝਦੇ ਕਈ ਲੋਕ ਨੀ ਸਮਝਦੇ ਕਈ ਲੋਕ ਖਾਈ ਜਾਣਗੇ, ਖਾਈ ਜਾਣਗੇ।
ਫਾਸਟ ਫੂਡ ਬੜਾ ਖਾਂਦੇ ਅੱਜ ਕੱਲ ਦੇ ਬੱਚੇ
ਹਾਂ ਉਹੀ ਤੇ ਮੈਂ ਕਹਿੰਦੀ ਪਈ, ਕਹਿੰਦੇ ਨੇ ਇੱਕ ਜ਼ਿੰਦਗੀ ਮਿਲੀ ਐ ਕਿ ਇਹੜਾ ਜ਼ਿੰਦਗੀ ਬਾਰ ਬਾਰ ਮਿਲ ਰੀ ਐ।। ਕਿਹੜਾ ਤੇ ਚਲੋ ਜੀ ਖਾ ਲੈਂਨੇ ਆ ਪਰ ਲਿਮਿਟ ਦਾ ਖਾਣਾ ਸੀਗਾ।
ਦੇਖੋ ਅੱਜ-ਕੱਲ੍ਹ ਬੱਚੇ ਕਿੰਨੇ ਸਾਲ ਦੇ ਨਸ਼ੇ ਕਰਨ ਲੱਗ ਗਏ, ਇਹ ਨੀ ਕਿ ਉੱਥੇ ਜਿਮ ਜਾਨ
ਹਾਂਜੀ। ਬਸ ਜਵਾਨ ਇਹ ਨੂੰ ਇਹਨਾ ਨੀ ਪਤਾ ਲੱਗਦਾ। ਪਰ ਥੋੜਾ ਟਾਈਮ ਬਾਦ ਜਦੋਂ ਨੁਕਸਾਨ ਹੋਏਗਾ ਨਾ, ਫੇਰ ਪਤਾ ਲੱਗ ਜਾਏਗਾ।
ਉਹ ਤੇ ਹੈਗੀ ਐ ਜੀ ਸਈ ਕਹਿ ਰਹੇ ਹੋ ਤੁਸੀਂ
ਹੂੰ,
ਮੈਂ ਤੇ ਬਸ ਐਈ ਕੈਣਾ ਚਾਹਵਾਂ ਮਤਲਬ ਨਸ਼ੇ ਵੱਲ ਤੇ ਧਿਆਨ ਨਾ ਈ ਦਿਓ ਆਪਣਾ ਸਰੀਰ ਵੱਲ ਧਿਆਨ ਦਿਓ।
ਸਰੀਰ ਵਧੀਆ ਚੀਜ਼ ਖਾ ਲੋ ਹੈਲਦੀ ਚੀਜ਼ਾਂ ਖਾ ਲੋ ਘਰ ਸਭ ਤੋਂ ਘਰ ਦੀ ਚੀਜ਼ਾਂ ਖਾ ਲੋ ਬਨੀਆਂ ਹੋਈਆਂ ਹਨਾ ਵੀ।
ਓਈ ਤੇ।
ਹਾਂ, ਪੈਲੇ ਬੰਦਾ ਯੋਗਾ ਜਿਮ ਜੁਇਨ ਕਰਦਾ ਏ ਨਾ ਤੇ ਬੰਦਾ ਕੈਂਦਾ ਚੱਲ ਅਸੀਂ ਤੇ ਬਾਰ ਦੀ ਚੀਜ਼ ਫੇਰ ਨਾ ਈ ਖਾਈਏ ਨਈ ਤੇ ਅਟਰ ਪਟਰ ਚੀਜ਼ਾਂ ਖਾਣ ਦਾ ਮਨ ਈ ਕਰਦਾ ਰੈਂਦਾ।
ਬਿਲਕੁਲ, ਬਿਲਕੁਲ।
ਹੁੰ ਹੂ ਬਸ ਐ ਈ ਚੱਕਰ ਹੋਰ ਤਾ ਕੋਈ ਨੀ।
ਚਲੋ ਠੀਕ ਐ ਜੀ ਸਾਸਰੀਕਾਲ।
ਹਾਂਜੀ ਠੀਕ ਐ ਜੀ ਸਾਸਰੀਕਾਲ ਜੀ।